ਸਤਿ ਸ਼੍ਰੀ ਅਕਾਲ ਜੀ। ਵਧੀਆ ਜੀ ਯ ਰਹੀ ਆਵਾਜ਼।
ਹਾਂਜੀ ਆਵਾਜ਼ ਆ ਰਹੀ ਅੱਜ ਗਏ ਨੇ ਬੂੜੀਆ ਸਾਹਿਬ
ਨਹੀਂ ਬੁੜੀਏ ਸਾਹਿਬ ਜਾਵਾਂਗੇ ਥੋੜ੍ਹੀ ਦੇਰ ਤੱਕ ਜਾਵਾਂਗੇ ਹੋਰ ਸੁਣਾਓ ਕੀ ਕਰ ਰਹੇ ਹੋ?
ਬਸ ਮੈਂ ਤਿਆਰ ਹੋ ਰਿਹਾ ਸੀ ਕਿਤੇ ਜਾਣ ਦੀ ਤਿਆਰੀ ਸੀ।
ਅੱਛਾ ਜੀ ਹੋਰ ਵੀ।
ਕੀ ਕਰੋ ਤੁਸੀਂ
ਬਸ ਬੈਠੇ ਆ ਤੁਸੀਂ ਦੱਸੋ ਕੋਈ ਕੰਮ ਤੇ ਸੰਡੇ ਹੈਗਾ। ਹਾਂਜੀ ਹਾਂਜੀ ਹੋਰ ਪੋਂਟੇ ਸਾਹਿਬ ਗੇਓ ਕਦੀ ਕੋਈ ਨਾ।
ਪੋਟਾ ਸਾਹਿਬ ਕਾਫੀ ਟਾਈਮ ਹੋ ਗਿਆ ਜਾਂ ਸੋ ਚ ਹੋਵ ਇੱਕ ਵਾਰੀ।
ਅੱਛਾ ਹੋਰ ਕੋਈ ਹੈ ਇਤਿਹਾਸ। ਪਂਟੇ ਦਾ ਇਤਿਹਾਸ ਦ ਕੋਈ
ਪੋਂਟਾ ਸਾਹਿਬ ਦਾ ਇਤਿਹਾਸ ਪਤਾ ਸੀਗਾ ਹਨੂੰ ਮੈਂ ਭੁੱਲ ਗਿਆ। ਤੁਸੀਂ ਦੱਸਦੋ ਕੁਛ ਪਤਾ ਹੋ ਤੁਹਾਨੂੰ। ਬਾਬਾ ਬਾਬਾ ਅਜੀਤ ਸਿੰਘ ਜੀ।
ਹਾਂਜੀ ਸਾਹਿਬਜ਼ਾ ਅਵਤਾਰ ਇਥੇ ਹੋਏ ਇਹਨਾਂ ਦਾ।
ਹਾਂ ਬਾਬਾ ਅਜੀਤ ਸਿੰਘ ਜੀ ਦਾ।
ਹਾਂ ਮਹਾਰਾਜਾ ਜਦੋਂ ਉੱਥੋਂ ਆਇਆ ਨਾ ਅਨੰਦਪੁਰ ਸਾਹਿਬ ਉੱਥੋਂ ਪਟਨ ਸਾਹਿਬ ਤੋਂ।
ਹਾਂਜੀ,
ਤੇ ਇੱਥੇ ਅ ਕੇ ਪੌਟਾ ਵਸਾਇਆ ਮਹਾਰਾਜ ਨੇ
ਅੱਛਾ ਤੇ ਇੱਥੇ ਯਾਨੀ ਕਿ ਪਹਾੜੀਆਂ ਦੇ ਰਾਜਿਆਂ ਯ।
ਹਾਂ ਉਹ ਫੇਿਰ ਇੱਥੇ ਵਸਾਇਆ ਫੇਿਰ ਇਹਨਾਂ ਦੀ ਜੈ ਜੈਕਾਰ ਯਾਦਾਂ ਹੋਣ ਲੱਗਗੀਈ। ਮਾਰਨ ਇੱਥੇ ਬਾਵਨ ਕਵੀ ਵਸਾ ਤੇ ਆਪਣੇ ਕੋਲ ਜਿਹੜੇ ਜਿਹੜੇ ਹੈਗੇ ਨਾਮ ਚੀਨ ਕਵੀ ਹੁੰਦੇ ਹਨ। ਉਹ ਪਹਾੜੀ ਰਾਜੇ ਖੁਨਦਕ ਖਾਣ ਲੱਗਗੇਏ ਇਹਨਾਂ ਕੋਲੋਂ।
ਅੱਛਾ
ਈ ਗਲ ਫ ਨਾੇ ਉੱਥੇ ਇਹਨਾਂ ਨੇ ਆਪਣਾ ਪਹਾੜੀ ਰਾਜਿਆਂ ਨੇ ਯੁੱਧ ਕੀਤਾ ਜਿਹੜਾ ਬੰਗਾਣੀੀ ਦਾ ਯੁੱਧ ਹੋਇਆ ਪਹਿਲਾਂ।
ਹਾਂ ਮੁਗਲਾ ਨਾਲ ਪਹਿਲੇ
ਹਾਂਜੀ ਹਾਂਜੀ ਉਹ ਮੁਗਲ ਵੀ ਨਾਲ ਮਿਲ ਗਏ ਸੀ ਨਾ ਇਹਨਾਂ ਦੇ ਪਹਾੜੀ ਰਾਜਿਆਂ ਦੇ
ਹਾਂਜੀ
ਤੇ ਮੁਗਲ ਉਹ ਸੀ ਜਿਹੜੇ ਮਹਾਰਾਜੇ ਕੋਲ ਆਏ ਸੀ ਪੰਜ ਸੌ ਪਠਾਂਨ ਸੀ।
ਅੱਛਾ
ਹਾਂ ਮਾਰੇ ਤੋਂ ਪੰਜ ਸੌ ਪਠਾ ਨ ਸੀ ਉਹ ਉੱਥੋਂ ਆਏ ਸੀ ਅਫਗਾਨਿਸਤਾਨ ਤੋਂ ਕਹਿਣ ਲੱਗੇ ਤੁਹਾਡੇ ਕੋਲ ਅਸੀਂ ਰਹਾਂਗੇ। ਤੇ ਯੁੱਧ ਕਰਾਂਗੇ ਇਹਨਾਂ ਦੇ ਨਾਲ ਫ ਸਾਨੂੰ ਆਪਣਾ ਵੇਖਣਾ ਅਸੀਂ ਕਿੰਨੇ ਤਕੜੇ ਯੋਦੇ ਹੈਗੇ ਆ।
ਬਾਬਾ ਜੀ ਨੀ ਕਹਿੰਦੇ
ਹਾਂ ਉਹਨਾਂ ਕਿਹਾ ਚਲੋ ਸਮਾਂ ਆਏਗਾ ਫਿਰ ਪਤਾ ਲੱਗੇਗਾ ਕਿੰਨੇ ਕੀ ਹੁੰਦਾ ਕੀ ਨਹੀਂ।
ਹਾਂ
ਤੇ ਜੇ ਟਾਈਮ ਆਪਣਾ। ਇਹ ਇੰਨੇ ਤਕੜੇ ਸੀ ਇੱਕ ਇੱਕ ਦੁੰਬਾ ਰੋਜ਼ ਖਾਂਦੇ ਸੀ।
ਮਤਲਬ ਦੁਬਾ ਕੇ ਮਤਲਬ।
ਦੂੰਬ ਜਿੱਦਾਂ ਬੇਟ ਹੁੰਦੀ ਨਾ ਇਸ ਤਰ੍ਹਾਂ।
ਅੱਛਾ
ਹਾਂ ਇੱਕ ਇੱਕ ਦੁੰਬਾ ਇੱਕ ਇੱਕ ਪਠਾਨ ਖਾਂਦਾ ਸੀ ਰੋਜ਼ ਦਾ। ਹਾਂਜੀ ਉਹ ਜਿਹੜੇ ਆਏ ਸੀ। ਤੇ ਰੋਜ਼ ਆਪਣਾ ਡੰਡ ਬੈਟਣਾ ਮਾਰਨ ਕਸਰਤਾ ਦਾ ਕਰਨ। ਮਹਾਰਾਜ ਵਿਖਾਵਾਂਗੇ ਜਿੱਦਣ ਨੂੰ ਜਿੱਦ ਤੈਨੂੰ ਕਿੰਨੇ ਤਕੜੇ ਸੀ ਯੁੱਧਾਂ ਫ ਜਿਦਣ ਯੁੱਧ ਟਾਈਮ ਆਇਆ ਪਹਾੜੀ ਰਾਜਿਆਂ ਨੇ ਹਮਲਾ ਕਦੂ ਕੀਤਾ ਕਰਨਾ ਇਹ ਸਾਰੇ ਰਾਤੋਂ ਰਾਤ ਬੱਜ ਗਏ।
ਪਠਾਨ
ਪਠਾਨ ਜਿਹੜੇ ਸੀ।
ਅੱਛਾ
ਹਾਂ ਜਾ ਕੇ ਆਪਣਾ ਉਹ ਪਹਾੜੀ ਰਾਜਿਆਂ ਨਾਲ ਮਿਲੇ ਕੇ।
ਅੱਛਾ
ਬਾਈ ਅਸੀਂ ਤੁਹਾਡੀ ਤਰਫੋਫ ਯੋਧ ਕਰਾਂਗੇ ਮਹਾਰਾਜ ਨਾਲ। ਤੇ ਮ ਹਾਂ ਮਹਾਰਾਜ ਨੂੰ ਪਤਾ ਲੱਗਿਆ ਜੀ। ਬਾਈ ਆਪਣਾ ਇਸ ਤਰ੍ਹਾਂ। ਪਠਾਨ ਉਹਨਾਂ ਕੋਲ ਮਿਲ ਗਿਆਏ ਮਹਾਰਾਜ ਕਹਿੰਣਾ ਕੋਈ ਗੱਲ ਨੀ ਜਿ ਇਹ ਨਿਰੰਕਾਰ ਦੀ ਇੱਛਾ
ਹਮ
ਵਾਹ ਫਿਰ ਫਿਰ ਜੋੁਧ ਹੋਇਆ ਫਿਰ।
ਤੇ ਆਪਣੇ ਪੀਰ ਬੁੱਧੂ ਸ਼ਾਹ ਜੀ ਸੀਗੇ ਜਿਹੜਾ ਬਾਬਾ ਜੀ ਦਾ ਸਾਾਥ ਦਿੱਤਾ ਸੀਗਾ ਹਨਾ।
ਹਾਂਜੀ ਉਹ ਹਹ ਉਹ ਸ਼ਡੋਰੇ ਦਾ ਪੀਰ ਸੀ ਉਹ।
ਅੱਛਾ
ਹਾਂ ਉਹ ਬੜਾ ਪ੍ਰੇਮੀ ਸੀ ਮਹਾਰਾਜ ਦਾ ਉਹ ਫਿਰ ਜਿਨ ਯੋਧੇ ਯੁਧੇ ਸਾਰਾ ਪਰਿਵਾਰ ਹੀ ਸ਼ਹੀਦ ਹੋ ਗਿਆ।
ਉਹ ਬਾਬਾ ਜੀ ਨੇ ਫੇਿਰ ਆਪਣਾ। ਗੰਗਾ ਤੇ ਉਹ ਕੇਸ ਦਿੱਤੇ ਹਾਂ ਉਹ ਤੁ ਤੁਸੀਂ ਗੁਰਦੁਆਰੇ ਜਾਓ ਨਾ
ਹਾਂ ਹਾਂਜੀ ਇਹ ਉਹ ਤਾਂ ਕਿਰਪਾਲ ਦੱਸਦਾ ਨਾ ਜੀ
ਉਹ ਉੱਥੇ ਨਾ ਲੰਗਰ ਆੇ ਚ ਤਸਵੀਰ ਬ ਉਪ ਬਨੇ ਕਿ ਸਰੂਪ ਜਿਹਾ ਬਣਾਇਆ ਬਾਬਾ ਜੀ ਕੰਗਾ ਭੇਟ ਕਰ।
ਅੱਛਾ ਅ ਅਜਾਇਬ ਅਜਾਇਬਘਾਰ ਵਿੱਚ ਅੱਛਾ ਅੱਛਾ ਜੀ
ਆ ਲੰਗਰ ਹਾਲੇ ਦੀ ਬਾਬਾ ਜੀ ਕੋ ਗੁਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਭੇਟਾ ਕਰ ਰਹੇ ਸੀ ਕੰਗਾ ਤੇ ਕੇ ਸ ਆਪਣੇ ਹਾਂ।
ਉਹ ਫੇਰ ਆਪਣਾ। ਉੱਥੇ ਯੁੱਧ ਹੋਇਆ ਫਿਰ ਜਿਨਾ ਮਹਾਰਾਜ ਨੇ ਉਹਨਾਂ ਨੂੰ ਆਪਣਾ ਸ਼ਹੀਦ ਕੀਤਾ ਜਿਹੜੇ ਪਠਾਨ ਪਠਾਨ ਨੂੰ ਜ ਜਰਨੈਲ ਸੀ ਵੱਡਾ ਹਜਾਦ। ਖਾਂ ਸੀ ਉਹਦਾ ਨਾਂ ਉਹਨੂੰ ਕਿਰਪਾਲ ਦਾਸ ਨੇ ਮਾਰਿਆ ਆਪਣੇ ਸੋਟੇ ਨਾਲ ਜਿਹੜਾ ਸੋਟੇ ਨਾਲ ਵੰਗ ੜਦੇ ਸੀ ਨਾ
ਇਹ ਬਾਬਾ ਜੀ ਦੇ ਬਾਬਾ ਜੀ ਦੇ ਮਾਮੇ ਜੀ ਹੈਗੀ ਸੀ ਕਿਰਪਾਲਤਾ ਹਨਾ।
ਪ ਤਾਂ ਸਾਨੂੰ ਮਾਮਾ ਜੀ ਸੀ ਇਹਨਾ ਤਾਂ ਸਾਨੂੰ ਹੈ ਨੀ ਸਿਆਨ ਨੂੰ। ਕਿੰਨੇ ਦਾ ਫ ਉਹਨਾਂ ਨੇ ਮਾਰੇ ਇਹਨੂੰ ਹਜਾਦ ਖਾਨ ਨੂੰ ਫੇਰ ਇੱਕ ਕੋਰ ਸੀ। ਜਰਨੈਲ ਉਹਨਾਂ ਦਾ ਬੜਾ ਸੀ ਬੜਾ ਉਹ ਬਈ ਬੜਾ ਨਿਸ਼ਾਨਾ ਕਦੀ ਖਾਲ ਨੀ ਜਾਂਦਾ ਪਹਾੜੀ ਰਾਜੇ ਨੇ ਕਹਿਣ ਲੱਗਾ ਮੈਂ ਕਰਾਂਗਾ ਮਹਾਰਾਜੇ ਨਾਲ ਜ ਜਾ ਕੇ ਉਹ ਫਿਰ ਆਪਣਾ ਆਇਆ ਮਹਾਰਾਜ। ਸਾਹਮਣੇ ਮੰਗ ਰਿਿਆ ਉਹਨੇ ਮਹਾਰਾਜ ਨੂੰ ਮਹਾਰਾਜ ਕਹਿੰਦੇ ਚਲ ਬਾਈ ਤੂੰ ਸਾ ਕਰ ਚਲਾ ਫਿਰ ਤੀ ਰ ਪਹਿਲਾ ਮੌਕਾ ਤੈਨੂੰ ਦਿੱਤਾ ਸੀ।
ਜਿਹੜੀ ਫਿਲਮ ਚ ਸੀਨ ਹੈਗਾ ਸ਼ਾਇਦ ਉਹੀ ਸੀਨ।
ਹਾਂ ਹੋ ਸਕਦਾ ਉਹ ਹੋਵੇ ਹਾਂ ਹਾਂ। ਉਹ ਫੇਿਰ ਜ ਮਾਰਨ ਪਹਿਲਾਂ ਤੀਰ ਮਾਰਿਆ ਤੇ ਮਹਾਰਾਜ ਦੇ ਘੋੜੇ ਨੂੰ ਜਾ ਕੇ ਵਜਿਆ ਕਾਠੀ ਤੇ ਤੇ ਮਹਾਰਾਜ ਨੇ ਕਿਹਾ ਉਦਾਸਨ ਇੱਕ ਹੋਰ ਤੈਨੂੰ ਮੌਕਾ ਦਿੱਤਾ ਜਾ ਦੁਬਾਰਾ ਫਿਰ ਚਲਾ ਤੀਰ। ਫਿਰ ਦੂਜਾ ਤੇੀਰ ਚਲਾਾਇਆ ਮਹਾਰਾਜ ਦੇ ਕੰਨ ਕੋਲੋਂ ਚਲਾ ਗਿਆ।
ਅੱਛਾ
ਤੇ ਉਹ ਫੇਰ ਉਦਾਸ ਹੋ ਗਿਆ ਬ ਮੈਂ ਇੰਨਾ ਤਕੜਾ ਜਰਨੈਲ ਮੇਰੀ ਕਦੀ ਆ ਤ ਨਿਸ਼ਾਨਾ ਖਾਲੀ ਨੀ ਗਿਆ ਬ ਇਹ ਕੀ ਕਾਰਨ ਬਣ ਗਿਆ।
ਹਮ
ਫੇਰ ਮਹਾਰਾਜ ਕਹਿਨ ਲੱਗੇ ਕ ਹਾਂ ਮਹਾਰਾਜ ਕਹਿੰਦੇ ਕੋਈ ਗੱਲ ਨੀ, ਦੋ ਖਾਲੀ ਚਲੇ ਗਏ ਨੇ, ਐ ਲੈ ਇੱਕ ਹੋਰ ਮੌਕਾ ਦਿੱਤਾ ਤੈਨੂੰ, ਬ ਅਖੀਰਲਾ ਮੌਕਾ ਕਈ ਹੁਨ ਤੇਰੇ ਕੋਲ, ਫਿਰ ਸਾਡੀ ਵਾਰੀ ਆ। ਓ ਫਿਰ ਮਾਰਿਆ ਓਨੇ ਤੀਰ ਮਹਾਰਾਜ ਦੀ ਬੈਲਟ ਦੇ ਵਿੱਚ ਜਾ ਕੇ ਵਾਜਿਆ। ਓ ਫਿਰ ਬੈਲਟ ਦਾ ਹਲਕੀ ਜੀ ਚੋਬ ਈ ਲੱਗੀ ਮਹਾਰਾਜ ਨੂੰ ਸਿਰਫ਼, ਹਲਕੀ ਜੀ ਚੋਬ ਵੱਜੀ ਮਹਾਰਾਜ ਕਹਿਣ ਲਗੇ ਬਸ ਹੁਨ ਸਾਡਾ ਵਾਰ ਸੰਭਾਲ ਫੇਰ। ਮਹਾਰਾਜ ਕਹਿਨ ਲੱਗੇ ਅਸੀਂ ਇੱਕੋ ਈ ਵਾਰ ਮਾਰਾਂਗੇ, ਦੂਜਾ ਵਾਰ ਨੀ ਮਾਰਾਂਗੇ।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
ਹੁਨ ਆ ਓਨੇ ਅਪਨੇ ਆਪ ਨੂੰ ਸਾਰਾ ਲੋਹੇ 'ਚ ਪਾ ਲਿਆ। ਕਵਚ ਪਾ ਕੇ ਆਪਣਾ ਸਾਰਾ ਕਵਰ ਕਰ ਲਿਆ ਬਈ ਮੈਂ ਹੁਨ ਕਿੱਥੇ ਸਾਡੇ ਮੇਰੇ ਵੱਲ ਤੀਰ ਲੱਗੇਗਾ ਆ ਕੇ। ਓ ਮਹਾਰਾਜ ਅੰਤਰਜਾਮੀ ਹੈਗੇ ਨ ਸਭ ਕੁਝ ਪਤਾ ਓਨਾਂ ਨੂੰ।
ਬਾਬਾ ਜੀ ਰਾਤ
ਹਾਂ ਫਿਰ ਓਨਾਂ ਨੇ ਮਹਾਰਾਜ ਨੇ ਮਾਰਿਆ ਤੀਰ ਦੇ ਕੰਧ ਦੇ ਕੋਲੋਂ ਆਰ ਪਾਰ ਕਰਤਾ। ਫੇਰ ਉਥੇ ਪਹਾੜੀ ਰਾਜੇ ਸਾਰੇ ਭੱਜ ਗਏ ਵੇਖਿਆ ਓਨਾਂ ਨੇ।
ਕਹਿੰਦੇ ਏਨਾਂ ਨੇ ਪਤਾ ਨਹੀਂ ਆਟੇ ਦੀ ਗਊਆਂ ਬਨਾ ਕੇ ਨਾ ਕਸਮਾਂ ਖਾਦੀ ਸੀਗੀ।
ਹਾਂਜੀ-ਹਾਂਜੀ, ਓ ਤਾਂ ਗਊ ਦੀ ਕਿਸਮਾਂ ਜੇੜੀ ਖਾਧੀਆਂ ਸੀ। ਸੀ ਨਾ ਓ ਅਨੰਦਪੁਰ ਸਾਹਿਬ ਖਾਦੀਆਂ ਸੀ।
ਅੱਛਾ।
ਹਾਂ ਓ ਅਨੰਦਪੁਰ ਸਾਹਿਬ ਦੀ ਕਿਲੇ ਦੀ ਗੱਲ ਏ। ਤੇ ਏਥੇ ਹਾਂ ਗੱਦਾਰ ਹੈਗੇ ਸਾਰੇ, ਅੱਜ ਦੇ ਥੋੜ੍ਹੀ ਸ਼ੁਰੂ ਤੋਂ ਗੱਦਾਰੀ ਕਰਦੇ ਐਨ।
ਜੇੜੇ ਉਤਰਾਖੰਡ ਤੇ ਰੋਲਾ ਆ ਰਹੇ ਨੇ, ਓ ਓਨਾਂ ਦਾ ਈ ਖੂਨ ਹੈਗਾ।
ਆਹ ਪਤਾ ਨੀ ਕੌਣ ਹੈਗੇਨ ਸੋਰੇ ਕੌਣ ਨੀ ਹੈਗੇ ਫੇਰ ਉਹ ਜਿੱਤ ਮਹਾਰਾਜ ਜਿੱਤੇ ਓਥੋਂ ਫਿਰ ਵਾਪਿਸ ਆਏ ਫੇਰ ਅੱਗੇ ਸਾਹਿਬਜ਼ਾਦੇ ਦਾ ਅਵਤਾਰ ਹੋਇਆ ਉਸ ਟਾਈਮ। ਫਿਰ ਮਾਰ ਹਾਂ ਬਾਬਾ ਅਜੀਤ ਸਿੰਘ, ਫਿਰ ਓਥੇ ਮਹਾਰਾਜ ਫਿਰ ਨਾਂ ਉਹਨਾਂ ਦਾ ਅਜੀਤ ਸਿੰਘ ਜੀ ਰੱਖਦਾ ਬਈ ਅੱਜ ਯੁੱਧ ਜਿੱਤ ਕੇ ਆਇਆ ਏਦਾਂ ਨਾਂ ਹੀ ਅਜੀਤ ਸਿੰਘ ਰੱਖ ਦੋ। ਹਾਂ, ਹਾਂ। ਫੇਰ ਮਹਾਰਾਜ ਨੇ ਕਯਾ ਸ਼ਬਦ ਉਚਾਰੇ ਏਥੇ ਭਈ ਜਿੱਤ ਮੇਰੀ ਕਿਰਪਾ ਅਕਾਲ ਤੇਰੀ। ਬਈ ਤੁਹਾਡੀ ਕਿਰਪਾ ਨਾਲ ਈ ਅਸੀਂ ਜਿੱਤੇ ਆਂ।
ਹੂੰ।
ਹੂੰ।
ਹੁਨ ਤੇ ਕਾਫ਼ੀ ਵਧੀਆ ਬਨਾ ਤਾ। ਪੋਂਟਾ ਸਾਹਿਬ ਗੁਰਦੁਆਰਾ, ਸਾਰੀ ਰੈ ਰੈਨੋਵੇਸ਼ਨ ਕਰਤੀ। ਹਾਂ ਅਪਨੇ ਕੀ ਕਹਿੰਦੇ ਨੇ, ਅਗਲੇ ਮਹੀਨੇ ਗੁਰਪੁਰਬ ਵੀ ਹੈਗਾ ਅੱਠਵੇਂ ਪਾਤਸ਼ਾਹ ਦਾ, ਗੁਰ ਹਰਕ੍ਰਿਸ਼ਨ ਮਹਾਰਾਜ ਜੀ ਦਾ।
ਅੱਛਾ ਜੀ।
ਆਪਾਂ ਤੇ ਹਰ ਸਾਲ ਜਾਂਨੇ ਆਂ ਪੰਜੋਖੜਾ ਸਾਹਿਬ।
ਅੱਛਾ ਤੇ ਪੰਜੋਕੜਾ ਸਾਹਿਬ ਤੇ ਏਧਰ ਆ ਗਿਆ ਨਾ ਅੰਬਾਲੇ।
ਹਾਂ ਅੰਬਾਲੇ ਦੇ ਨੇੜੇ, ਘੰਟੇ ਦਾ ਰਾਹ ਲੱਗਦਾ, ਬਾਈਕ ਤੇ ਜਾਨੇ ਡੈਡੀ ਔਰ ਮੈਂ।
ਅੱਛਾ।
ਮੈਂ ਤਾਂ ਦਿੱਲੀ ਤੇ ਜਾ ਨੀ ਸਕਦੇ। ਚਲੋ ਐ ਸਾਡੇ ਨੇੜੇ ਹੈਗਾ, ਨੇੜੇ ਦਰਸ਼ਨ ਕਰ ਆਨੇ ਆਂ।
ਏ ਅੰਬਾਲੇ ਦੇ ਕੋਲ ਏ ਨਾ ਅੰਬਾਲੇ ਤੋਂ ਅੱਗੇ ਜਾ ਕੇ ਜੀ।
ਐ ਅੰਬਾਲੇ ਦੇ ਨਾ ਇੱਕ ਮਿਲਟਰੀ ਹਾਊਸ ਹੈਗਾ ਓਥੇ ਹੀ ਹੈਗਾ, ਨੇੜੇ ਐ ਗੂਗਲ ਮੈਪ ਤੋਂ ਪਤਾ ਲੱਗ ਜਾਂਦਾ ਐ।
ਅੱਛਾ ਤੇ ਓ ਕਿੰਨਾਂ ਦਾ ਮਹਾਰਾਜ ਸ੍ਰੀ ਕ੍ਰਿਸ਼ਨ ਸਾਹਿਬ ਜੀ ਦਾ? ਅੱਠਵੇਂ ਪਾਸਸ਼ਾਹੀ ਦਾ, ਅੱਛਾ। ਤੇ ਓਥੇ ਕੀ, ਹਿਸਾਬ ਕੀ ਹੈਗਾ, ਓਥੇ ਦਾ ਇਤਿਹਾਸ ਕੋਈ?
ਇਤਿਹਾਸਕ ਗੁਰਦੁਆਰਾ ਹੈਗਾ ਬਾਬਾ ਜੀ ਇੱਥੇ ਆਏ ਸੀ, ਅੱਠਵੇਂ ਪਾਤਸ਼ਾਹ ਜੀ
ਅੱਛਾ, ਤੇ ਉਹ ਇਹ ਨੀ ਜਿੱਥੇ ਆਪਣਾ ਗੂੰਗੇ ਨੂੰ ਬੁਲਵਾਇਆ ਸੀ।
ਹਾਂ, ਉਹੀ ਸ਼ਾਇਦ ਉਹੀ ਏ ਉਹੀ ਉਹੀ ਹੈਗੇ ਹਾਂ, ਹਾਂ ਹਾਂ ਹਾਂ ਹਾਂ ਆਹ ਆਹ। ਬਾਬਾ ਜੀ ਦਿੱਲੀ ਜਾ ਰਹੇ ਸੀ ਨਾ, ਫਿਰ ਇੱਥੇ ਰੁਕ ਕੇ ਗਏ ਸੀ ਨਾ। ਹਾਂ ਇਤਿਹਾਸਕ ਗੁਰੂਦਵਾਰਾ ਹੈਗਾ। ਚੱਲਣਾ ਫੇਿਰ ਨਾਲ, ਬਾਈਕਾਂ ਤੇ ਚੱਲਾਂਗੇ।
ਕੋਈ ਨੀ ਜੀ, ਸਮਾਂ ਆਏਗਾ ਤੇ ਵਖ ਲਾਂਗੇ।
ਇਹ ਘੰਟੇ ਦਾ ਰਾਹ ਹੈਗਾ। ਕਾਫ਼ੀ ਵਧੀਆ ਪ੍ਰੋਗਰਾਮ ਹੁੰਦਾ, ਕੀਰਤਨ ਬਾਹਰ ਹੁੰਦਾ ਕਾਫ਼ੀ ਸੰਗਤ ਆਉਂਦੀ ਹੈਏ ਪੰਜਾਬ ਹਰਿਆਣਾ ਹਾਂ ਬਹੁਤ ਸੰਗਤ ਹੁੰਦੀ ਪੂਰਾ ਟ੍ਰੈਫਿਕ ਰੁਕ ਜਾਂਦਾ।
ਅਤੇ ਹੋਰ ਕੁਝ ਉਹਦੇ ਬਾਰੇ, ਪੰਜੋਖੜਾ ਸਾਹਿਬ ਦੇ ਬਾਰੇ ਕੁਝ।
ਬਾਕੀ ਲੋਕਾਂ ਦੀ ਮਿੰਨਤਾਂ ਪੂਰੀਆਂ ਹੁੰਦੀਆਂ ਨੇ ਕਹਿੰਦੇ ਨੇ ਬ ਕੋਈ ਗੂੰਗਾ ਜਾਵੇ। ਇੱਥੇ ਕਾਫ਼ੀ ਬੱਚੇ ਬੋਲਣ ਲੱਗ ਪਏ ਨੇ, ਮੇਰੇ ਖਿਆਲ ਹਾਂ। ਚਾਰ ਪੰਜ ਐਵੇਂ ਕੇਸ ਆਏ ਨੇ ਵੀ, ਬਾਬਾ ਜੀ ਨੇ ਕਿ ਹਾਜ਼ਰ ਨਾਜ਼ਰ ਹੈਗੇ।
ਇਸ਼ਨਾਨ ਕਰਵਾਉਂਦੇ ਨੇ ਕੋਈ ਆ ਪਾਠ ਪੂਠ ਕੋਈ
ਨਹੀਂ ਬਸ ਲੋਕੀ ਵੈਸੇ ਰੈਗੂਲਰ ਆਉਂਦੇ ਰਹਿੰਦੇ ਨੇ ਮਿਨਤਾ ਮਨਤਾ ਮਨ ਕੇ ਬਈ ਇਸ਼ਨਾਨ ਕਰਦੇ ਨੇ ਪਾਠ ਕਰਦੇ ਨੇ, ਕਈ ਬੱਚੇ ਬੋਲਣ ਲੱਗ ਗਏ ਸੀ ਹਾਂ। ਤੁਸੀਂ ਯੂਟਿਊਬ ਖੋਲੋ, ਉੱਥੇ ਪਤਾ ਲੱਗ ਜਾਏਗਾ ਤੁਹਾਨੂੰ ਕਾਫੀ ਬੱਚੇ ਗੂਗੂ ਗੂੰਗੇ ਹੈਗੇ ਸੀ, ਜਾਂ ਬੋਲਣ ਦੀ ਦਿੱਕਤ ਆਉਂਦੀ ਸੀਗੀ।
ਅੱਛਾ ਤੇ ਫਿਰ ਆਪਣਾ ਹਰ ਰੋਜ਼ ਆਪਣਾ ਰੋਜ਼ ਇਸ਼ਨਾਨ, ਕਿ ਹਫ਼ਤੇ ਮਹੀਨੇ ਬਾਅਦ ਜਾਂ ਹਫ਼ਤੇ ਬਾਅਦ ਕੋਈ ਹੁੰਦਾ ਇਹਨਾਂ ਦਾ ਹਿਸਾਬ ਕਿਤਾਬ।
ਬ ਜਿਵੇਂ ਹੁਣ ਹਫ਼ਤੇ ਚ ਇੱਕ ਵਾਰੀ ਚਲੇ ਜਾਓ ਮਹੀਨੇ ਚਾਰ ਪੰਜ ਵਾਰੀ। ਚਲੇ ਜੋ ਜਿਵੇਂ ਤੁਹਾਡੀ ਇੱਛਾ ਹੋਵੇ ਬਈ। ਕੋਈ ਤੁਸੀਂ ਸੁਖ ਨਾ ਸੁੱਖ ਲਈਏ ਬਈ ਹਫ਼ਤੇ ਚਾਰ ਵਾਰੀ। ਜਿਵੇਂ ਆਪਾਂ ਨਾਨਸਰ ਜਾਂਦੇ ਹਾਂ ਹਰਪੁਰਨਮਾਸ਼ੀ ਤੇ, ਹਾਂ ਐਵੇਂ ਹੀ ਬਸ। ਤੁਸੀਂ ਚਲੇ ਜਾਓ ਅਗੋਂ ਤੁਹਾਨੂੰ ਨੇੜੇ ਪੈਂਦਾ ਹਫ਼ਤੇ ਹਫ਼ਤੇ ਚਲੇ ਜਾਓ, ਵੈਸੇ ਤਾਂ ਹਫ਼ਤੇ ੇ ਐਤਵਾਰ ਦੇ ਐਤਵਾਰ ਚਲੇ ਜਾਓ।
ਅਛਾ ਅੱਛਾ।
ਹਾਂ ਜਾਣਾ ਬਾਈਕਾਂ ਤੇ ਬੱਸਾਂ ਤੇ ਥੋੜ੍ਹੀ ਖੁਆਰੀ ਹੋ ਜਾਂਹਦੀ ਹੈ ਕਿਉਂਕਿ ਪਿੰਡ ਚ ਹੈਗਾ ਨਾ।
ਅੱਛਾ।
ਉਹ ਬਸ ਫਿਰ ਤੁਹਾਨੂੰ ਬਾਹਰ ਸੜਕ ਤੇ ਲਾ ਦੇਗੀ, ਫਿਰ ਤੁਹਾਨੂੰ ਪੈਦਲ ਜਾਣਾ ਪਏਗਾ ਅੰਦਰ
ਅੱਛਾ ਤੇ ਜੇ ਬਾਈਕ ਤੇ ਜਾਈਏ ਫੇਰ ਰਸਤਾ
ਬਾਈਕ ਤੇ ਜਾਉਂਗੇ ਫੇਿਰ ਯਾਨੀ, ਕਿ ਵਧੀਆ ਰਸਤਾ ਹੈਗਾ ਸਾਫ ਹੈ ਬਿਲਕੁਲ। ਕਹਿਣ ਦਾ ਮਤਲਬ ਹੈਗਾ ਬੱਸ ਪੂਰਾ ਤੋੜਦੀ ਤਾਰਦੀ ਨਾ।
ਅੱਛਾ।
ਹਾਂ ਪਿੰਡ ਦੇ ਬਾਹਰ ਤਾਰ ਦੇ ਗੀ ਫੇਿਰ ਤੁਹਾਨੂੰ ਪੈਦਲ ਅਗੇ ਜਾਣਾ ਪੈਣਾ।
ਅੱਛਾ ਜੀ।
ਇੱਕ ਦੋ ਕਿਲੋਮੀਟਰ ਹਾਂ। ਬਾਈਕਾਂ ਤੇ ਨਾ ਫਿਰ, ਬਾਈਕ ਤੇ ਤੁਹਾਡੇ ਹੱਥ ਜਗਾ ਜਿੱਥੇ ਮਰਜੀ ਲੈਜਓ ਬਾਈਕ ਨੂੰ। ਚਲੋ।
ਚਲੋ, ਜਦ ਠੀਕ ਸਤਿ ਸ੍ਰੀ ਅਕਾਲ। ਬਹੁਤ।